ਸਤ੍ਰਿ ਅਕਾਲ ਜੀ।
ਗੱਲਜੀੀ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ। ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ?
ਅਸੀ ਵੀ ਵਧੀਆ ਭੈਣ ਜੀ।
ਚਲੋ, ਵਧੀਆ ਹੀ ਰਹਿਣਾ ਚਾਹੀਦਾ। ਜਦ ਵੀ ਗੱਲ ਕਰੀਏ ਬਸ ਇਸ ਤਰਾਂ ਹੀ-
ਹ
ਕਰੀਏ ਬਸ ਚੰਗਾ ਲੱਗਦਾ।
ਹਾਂਜੀ ਹਾਂਜੀ। ਹੋਰ ਸੁਣਾਓ?
ਹੋਰ ਸਭ ਵਧੀਆ, ਲੇਕਿਨ ਅੱਜ ਕੱਲ੍ਹ ਇਹ ਜਿਹੜੀ ਗਰਮੀ ਨਾਲ ਖਾਣਾ ਪੀਣਾ- ਉਹਦੇ, ਹਾਂਜੀ, ਉਹਦੇ ਕਰਕੇ ਵੀ ਬੜੀ ਦਿੱਕਤਾਂ- ਫੂਡ ਵੇਸਟੇਜ ਹੁੰਦੀ ਪਈ ਏ। ਤੁਹਾਡੇ ਜਿਸ ਤਰ੍ਹਾਂ ਖਾਣ ਨੂੰ ਮਨ ਨੀ ਕਰਦਾ। ਅੱਜ ਅੱਜ ਸਾਡੇ ਘਰ- ਘਰ ਦੀ ਗੱਲ ਲੈ ਲਓ ਜਿਸਰਾ- ਮਤਲਬ ਇਹ ਇਕ ਟੋਪਿਕ ਟਾਈਪ ਦਾ ਹੀ ਹੈਗਾ ਹੈ।
ਹਾਂਜੀ ਹਾਂਜੀ।
ਕਿਉਂਕਿ ਸਾਡੇ ਜਾਤ, ਹਾਂਜੀ ਹਾਂਜੀ- ਮੈਂ ਖਾਣਾ ਬਣਾ ਰਹੀ ਸੀ ਤੇ ਮੇਰੀ ਬਿਟੀਆ ਹੈਗੀ ਏ। ਤੇ ਉਹ ਕਹਿੰਦੀ ਕਿ ਮੰਮੀ ਖਾਣਾ- ਖਾਣੇ ਕਾ ਬਿਲਕੁਲ ਮੇਰੇ ਕੋ- ਖਾਣਾ ਖਾਣ ਦਾ ਦਿਲ ਹੀ ਨਹੀਂ ਕਰਦਾ। ਫੇਰ ਮੈਂ- ਖਾਣਾ ਤੇ ਖਾਨਾ ਤਾਂ ਪਏਗਾ ਹੀ। ਖਾਓਗੇ ਨਹੀਂ ਤਾਂ ਫਿਰ ਐਨਰਜੀ ਨਹੀਂ ਆਏਗੀ ਬੋਡੀ ਚ। ਫਿਰ ਕਿਸ ਤਰ੍ਹਾਂ ਚੱਲੋਗੇ? ਬਸ ਹਾਂ, ਉਹ ਗੱਲ ਠੀਕ ਹੈਗੀ ਹੈ ਕੇ ਪਾਣੀ ਪੀਣ ਦਾ ਹੀ ਬਸ ਦਿਲ ਕਰਦਾ। ਬਸ ਪਾਣੀ ਪੀਂਦੇ-
ਹਾਂ, ਬਸ ਲਿਕਵਿਡ ਹੀ ਲੈਣ ਦਾ ਦਿਲ ਕਰਦਾ ਪਿਆ ਹੈ। ਹਾਂਜੀ ਬਹੁਤ ਜ਼ਿਆਦਾ। ਹਾਈਡ੍ਰੇਟ ਹੋ ਜਾਂਦੀ ਨਾ ਬੋਡੀ। ਜਿਆਦਾ ਭੁੱਖ ਨੀ ਲੱਗਦੀ ਹੈ। ਕਿਉਂਕਿ ਪਾਣੀ ਜਿਆਦਾ ਮੰਗਦੀ ਹੈ ਬੋਡੀ। ਦਿਨ ਚ ਪਸੀਨਾ ਬਹੁਤ ਆਉਂਦਾ ਹੈ। ਲੋਕਾਂ ਨੂੰ ਤਾਂ ਪਸੀਨਾ ਆਉਂਦਾ ਹੈ। ਤੇ ਫਿਰ ਉਹ-
ਘਬਰਾਹਟ ਵੀ ਪੈਂਦੀ ਹੈ ਨਾ, ਫੇਰ ਘਬਰਾਹਟ ਵੀ ਪੈਂਦੀ ਹੈ।
ਹਾਂ, ਬੋਡੀ ਡੀਹਾਈਡਰੇਟ ਹੋ ਗਈ ਨਾ। ਫੇਿਰ ਉਹ ਘਬਰਾਹਟ ਹੀ ਹੁੰਦੀ ਹੈ। ਫਿਰ-
ਤਾਂ ਫੇਿਰ ਤੁਸੀਂ ਕੀ ਕਰਦੇ ਹੋ? ਮੈਂ ਜਿਸ ਤਰ੍ਹਾਂ ਨਿੰਬੂ ਪਾਣੀ ਵਗੈਰਾ- ਬਣਾ ਲੈਂਦੀਆਂ-
ਹਾਂ ਤਾਂ ਅਸੀਂ ਤਾਂ ਸ਼ੇਖ ਸ਼ੇਖ- ਸ਼ੇਕ ਪੀ ਲੈਂਦੇ ਹਾਂ। ਹਾਂਜੀ, ਸ਼ੇਕ ਪੀਓ ਥੋੜੀ ਥੋੜੀ ਦੇਰ ਹੀ- ਛੋਟਾ ਮੋਟਾ ਖਾਓ, ਛੋਟਾਛੋਟਾ ਖਾਓ, ਵੱਡੀ ਵੱਡੀ ਚੀਜ਼ ਇੱਧਰ- ਇਸ ਤਰ੍ਹਾਂ ਰੋਟੀ ਖਾਣ ਤੋਂ ਮਨ ਨ ਕਰਦਾ।
ਬੱਚੇ ਨੇ ਨਾ ਬੱਚੇ ਲੇਕਨ ਸਮਝਦੇ ਨਹੀਂ। ਇਨੇ ਹੁਣ ਮੇਰੀ- ਕੁੜੀ ਕੀ ਕਹਿੰਦੀ ਮੈਨੂੰ, ਮੰਮੀ ਮੈਂ ਇਸ ਤਰ੍ਹਾਂ ਕਰਦੀ ਆ ਪਾਸਤਾ, ਮੈਨੂੰ ਕਿਹਾ ਬੇਟਾ ਪਾਸਤਾ ਜਿਹੜਾ ਹੈਗਾ ਨਾ ਉਹ- ਮੈਦਾ ਹੈਗਾ, ਮੈਦਾ ਹੋਰ ਜਾ ਕੇ ਬੋਡੀ ਨੂੰ ਪਰੇਸ਼ਾਨ ਕਰੇਗਾ। ਚਿਪਕੇਗਾ ਪੇਟ-
ਨਹੀਂ ਮੈਦਾ ਨਹੀਂ ਹੁੰਦਾ। ਪਾਸਤੇ ਦੇਖੋ ਸੂਜੀ ਹੁੰਦੀ ਹੈ। ਸੂਜੀ ਤੇ ਚਾਵਲ ਹੁੰਦਾ ਹੈ ਪਾਸਤੇ ਵਿੱਚ। ਹਾਂ ਤੁਸੀਂ ਇੱਕ ਵਾਰੀ ਪੜ੍ਹਨਾ ਉਹਦੇ- ਤੇ ਲਿਖਿਆ ਹੁੰਦਾ ਹੈ। ਕਿ ਸੂਜੀ ਦੇ ਪਾਸੇ ਜਾਂ ਫਿਰ ਤੁਸੀਂ- ਹਮ ਇਹ ਚੈਟਜੀਪੀਟੀ ਨੁ ਪੁੱਛ ਲਓ। ਕਿਉਂਕਿ, ਮੇਰੇ ਖਿਆਲ ਤੇ ਪਾਸਤਾ, ਮੈਕਰੋਨੀ ਜਿਹੜੇ ਹੁੰਦੇ ਨੇ ਨਾ ਸੂਜੀ ਜਾਂ ਫਿਰ ਰਾਈਸ ਤੋਂ ਬਣੇ ਹੁੰਦੇ ਨੇ।
ਮੈਨੂੰ ਲੱਗਦਾ ਮੈਂ ਏਦੇ ਨਾਲ ਹੁੰਦਾ। ਕਿਉਂਕਿ ਉਹ ਦੇਖੋ ਨਾ ਜੇ ਅਸੀਂ ਧੋਇਏ ਨਾ-ਨਾ ਉਨੂੰ ਉਹਨੂੰ ਨਾ-ਨਾ ਜਿਸ ਤਰ੍ਹਾਂ ਹੁਣ ਸੂਜੀ ਦਾ ਸੂਜੀ ਦਾ ਉਪਮਾ ਹੋ ਗਿਆ ਉਹ ਦਮਕੀਨ ਜਿਹੜੇ ਜਵੇ ਬੰਨਨੇ ਉਹ ਹੋ ਗਏ ਹਾਂਜੀ ਨਮਕੀਨ ਜਵੇ ਨਹੀਂ-ਨਹੀਂ ਸਾਡ ਅਸੀਂ ਤਾਂ ਆਟੇ ਵਾਲੇ ਲੈ ਕੇ ਆਉਂਣੇ ਹਾਂ
ਅੱਛਾ
ਹਾਂਜੀ-ਹਾਂਜੀ ਮੈਂ ਓਹੀ ਓਹ ਕਹਿਣ ਲੱਗੀ ਸੀ ਪੋਹਾ ਹਾਂਜੀ
ਹਾਂ ਮੇਰੇ ਵੀ ਬੱਚੇ ਬਹੁਤ ਇਸ ਤਰ੍ਹਾਂ ਕਰਦੇ ਨੇ ਤੇ ਫਿਰ ਮੈਂ ਤਾਂ ਅੱਜ ਕੱਲ ਇਸ ਤਰ੍ਹਾਂ ਦੀਆਂ ਚੀਜ਼ਾਂ ਪੁੱਛ ਪੁਛ ਲੈਂਦੀ ਆ ਕਿ ਤੁਸੀਂ ਕੀ ਖਾਣਾ ਉਹੀਓ ਬਣਾਇਦਾ ਭੈਣਜੀ ਕਿਉਂਕਿ ਫਿਰ
ਹੁਣ ਰੋਟੀ ਸਬਜ਼ੀ ਤੇ ਮੈਂ ਬੱਚਿਆਂ ਨੂੰ ਕੀ ਕਵਾਂ ਨਹੀਂ ਬੱਚਿਆਂ ਨੂੰ ਹੀ ਕੀ ਕਵਾਂ ਮੇਰਾ ਤਾਂ ਆਪਣੇ
ਆਪ ਨੀ ਮਨ ਕਰਦਾ ਖਾਂਣ ਦਾ ਹਾਂ ਇੱਕ ਟਾਇਮ ਖਾਓ ਪੂਰੀ ਰੋਟੀ ਜਿਸ ਤਰ੍ਹਾਂ ਰਾਤੀ ਦਾ ਟਾਈਮ ਨਾਲ ਡਿਨਰ ਲਓ ਤੇ ਚੰਗਾ ਲਵੋ
ਚੰਗਾ ਲੈਲੋ ਕਿਉਂਕਿ ਇਹਦੇ ਪਾਪਾ ਵੀ ਜਿਸ ਤਰ੍ਹਾਂ ਔਫਿਸ ਤੇਔ ਆਉਂਦੇ ਨੇ ਨਾ ਤਾਂ ਉਹ ਫਿਰ ਉਹਨਾਂ ਨੂੰ ਰਾਤ ਨੂੰ ਡਿਨਰ ਚੰਗਾ ਚਾਹੀਦਾ ਹੁੰਦਾ ਉਹ ਕਹਿੰਦੇ ਰਾਤੀ ਦਾਲ ਵੀ ਹੋਣੀ ਚਾਹੀਏ ਵੀ ਚਾਹੀਦੀ ਹੈ ਨਾਲ ਰਾਇਤਾ ਵੀ ਹਾਂਜੀ ਸਬਜ਼ੀ ਦਾ
ਦੇਖੋ ਇੱਕ ਟਾਈਮ ਤਾਂ ਪ੍ਰੋਪਰ ਰੋਟੀ ਗਰਮੀ ਹੈ ਨਾ ਤਾਂ ਥੋੜੀ ਥੋੜ੍ਹੀ ਦੇਰ ਥੋੜ੍ਹਾ ਵਿੱਚ-ਵਿਚ ਨਾ ਇਸਤਰਾ ਨਾ ਕਰੋ ਕੇ ਪੂਰਾ ਦਿਨ ਹੀ ਹਾਂਜੀ-ਹਾਂਜੀ ਅਸੀਂ ਤਾਂ ਇਸ ਤਰ੍ਹਾਂ ਹੀ ਕਰੀ ਦੈ ਬਸ ਬੱਚਿਆਂ ਦੇ ਨਾਲ ਵੀ ਦੇਖੋ ਅਡਜਸਟ ਕਰਨਾ ਪੈਂਦੈ
ਕਰਨਾ ਪੈਂਦਾ ਮੈਂ ਉਹੀਓ ਕਹਿੰਦੀ ਪਈ ਸੀ ਜਿਸ ਤਰ੍ਹਾਂ ਫਿਰ ਉਹ ਅੱਜ ਕੱਲ੍ਹ ਨਾ ਜਿਸ ਤਰ੍ਹਾਂ ਛੋਟੀ ਅੰਬੀਆਂ ਨੀ ਆਉਂਦੀਆਂ ਉਹਦਾ ਅੰਬ ਦਾ ਪੰਨਾ ਪੰਜਾਬੀ ਚ ਤੇ ਗੜ ਗੜਮਬਾ ਕਹਿੰਦੇ ਨੇ ਉਹਨੂੰ ਤੁਹਾਡੇ ਤਰਫ ਕੀ ਕਹਿੰਦੇ ਨੇ
ਹਾਂਜੀ-ਹਾਂਜੀ ਅਸੀਂ ਵੀ ਉਹੀਓ ਕਹੀਦੈ ਹੈ ਪਰ ਆਹ ਥੋੜਾ ਜਿਹਾ ਜਿਸ ਤਰ੍ਹਾਂ ਜਿੱਥੇ ਰਹਿ ਕਹਿੰਦੇ ਪਿਆ ਉੱਥੇ ਲੋਕੀਂ ਪੰਨਾ ਹੀ ਬੋਲਦੇ ਨੇ ਅੰਬ ਪੰਨਾ ਅੰਬ ਪਨ ਅੰਬ ਦਾ ਪੰਨਾ ਹੀ ਬੋਲਦੇ
ਅੰਬ ਦਾ ਪੰਨਾ ਬਣਾ ਲਿੱਤਾ ਹੁਣ ਮੈਂ ਲਿਆਈ ਹੋਈ ਸੀ ਅੱਜ ਸੋਚਦੀ ਪਈ ਸੀ ਭੁੱਖ ਵੀ ਲੱਗਦੀ ਹੈ ਨੀਂਦਰ ਵੀ ਚੰਗੀ ਆਉਂਦੀ ਏ ਰਾਤੀ
ਅੱਛਾ
ਹਾਂਜੀ ਬਹੁਤ ਚੰਗਾ ਹੁੰਦਾ ਏ ਤੇ ਤੇ ਅਜੇ ਮੈਂ ਸੋਚਦੀ ਪਈ ਸੀ ਕਿ ਬਣਾਵਾਂ ਅੰਬੀਆਂ ਲਿਆਈ ਹੋਈ ਸੀ ਨਾ ਅ ਸੋਚਦੀ ਸੀ ਕਿ ਬਣਾਵਾ ਥੋੜਾ ਵੀ ਹਾਂਜੀ-ਹਾਂਜੀ ਚਲੋ
ਕਿਉਂਕਿ ਮੈਂ ਨਾ ਜਿਹੜਾ ਦੂਜੀਆਂ ਚੀਜ਼ਾਂ ਜ਼ਿਆਦਾ ਬੁਲਾ ਲੈਂਦੀ ਹਾਂ ਪਰ ਉਹ ਇਸ ਤਰ੍ਹਾਂ ਜ ਦੀਆਂ ਚੀਜ਼ਾਂ ਮੇਰੇ ਕ
ਨਹੀਂ ਇਹਨੂੰ ਬਣਾਉਣ ਦੇ ਵਿੱਚ ਵੈਸੇ ਕੋਈ ਰੋਕੇਟ ਸਾਇੰਸ ਤਾਂ ਨਹੀਂ ਹੈਗਾ ਆਰਾਮ ਨਾਲ ਬਣ ਜਾਏਗਾ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿਸ ਤਰ੍ਹਾਂ ਬਨਉਣਾ ਹੈ ਬਸ
ਹਾਂਜੀ ਤੁਸੀਂ ਦੱਸ ਦੋ ਫਿਰ ਮੈਨੂੰ ਨਾ ਮੈਂ ਬਣਾਵਾਂਗੀ ਘਰ ਆਪਣੇ ਜੇ ਚੰਗੀ ਚੀਜ਼ ਹੈਗੀ ਤੇ ਬਣਾ ਕੇ
ਹਾਂਜੀ ਅੰਬ ਲੈ ਕੇ ਆਏ ਨਾ ਅੰਬਾਂ ਨੂੰ ਕੁੱਕਰ ਚ ਉਬਾਲ ਲੋੋ ਜ ਆਲੂ ਬਾਲਦੇ ਨੇ ਨਾ ਉਸ ਤਰ੍ਹਾਂ ਹੀ ਐਨੂੰ ਉਬਾਲੋ ਅੰਬਾਂ ਨੂੰ ਛੋਟੀ ਛੋਟੀਆਂ ਅੰਬੀਆਂ ਲੈ ਆ ਉਹ ਆਪਣੇ ਪੰਜ-ਪੰਜ ਛੇ ਅੰਬੀਆਂ ਸਾਡੇ ਤਾਂ ਇਨਫ਼ ਹੋ ਜਾਂਦੀਆਂ ਨੇ ਤਾਂ ਉਹ ਲੈ ਕੇ ਉਹਦੇ ਚ ਪਾ ਹਾਂਜੀ ਪਰਿਵਾਰ ਦੇ ਹਿਸਾਬ ਨਾਲ ਪੰਜ ਛੇ ਬ ਥੇਰੀਆਂ ਹੋਈ ਜੇ ਬਚ-ਬਚ ਵੀ ਜਾਏ ਨਾ ਤੇ ਉਹਦੇ ਚ ਨਮਕ-ਨੁਮਕ ਪਾ-ਪਾ ਕੇ ਫਰਿੱਜ ਚ ਨੀ ਰੱਖਣਾ ਬਸ ਜਦੋਂ ਉਹ ਤੁਸੀਂ ਪੀਣਾ ਹੈ ਆ ਉਹਨੂੰ ਮ ਯੂਜ ਕਰਨਾ ਤਾਂ-ਤਾਂ ਹੀ ਉਹ ਨਮਕ ਪਾਣਾ ਉਹਨੂੰ
ਕਿੰਨੇ ਚਿਰ ਚੱਲ ਜਾਂਦਾ ਵੈਸੇ ਇਸ ਤਰ੍ਹਾਂ ਬਣਾਈਏ ਤਾਂ
ਨਹੀਂ ਵੈਸੇ ਤਾਂ ਕੋਸ਼ਿਸ਼ ਕਰੋ ਕਿਉਂਕਿ ਤਾਜ਼ੀ ਚੀਜ਼ ਮਾੜੀ ਨਹੀਂ ਹੁੰਦੀ ਖੀ ਹਨੀ, ਅੱਜ ਕੱਲ੍ਹ ਦਾ ਜਿਹੜਾ ਮੌਸਮ ਚੱਲਦਾ ਪਿਆ ਨਾ ਤਾਜ਼ਾ ਹੀ ਖਾਓ ਤੇ ਤਾਜ਼ਾ ਹੀ ਬਣਾਓ। ਤਾਜ਼ਾ-ਤਾਜ਼ਾ ਬਣਾ ਲੋ ਤੇ ਤਾਜ਼ਾ-ਤਾਜ਼ਾ ਹੀ ਖਾ ਲੋ ਐ ਵੀ ਨਾ ਕਰੋ ਵੈਸੇ ਤਾਂ ਕਹਿੰਦੇ ਨੇ ਕਿ ਸਵੇਰੇ ਦੀ ਸ਼ਾਮੀ ਹਾਂਜੀ-ਹਾਂਜੀ। ਕਿਉਂਕਿ ਨਾ ਅਹ ਇਹ ਵਾਲਾ ਜਿਹੜਾ ਮੌਸਮ ਹੁੰਦਾ ਨਾ ਇਹ ਮੌਸਮ ਮ ਕਰਕੇ ਬੈਕਟੀਰੀਆ ਜਲਦੀ ਆ ਜਾਂਦੇ ਨੇ ਫੂਡ ਚ ਕਿਸੇ ਵੀ ਖਾਣੇ ਵਾਲੀ ਚੀਜ਼ ਨੂੰ ਜਿਹਨੂੰ ਅਸੀਂ ਬਣਾਇਆ ਹੋਇਆ ਹੈ ਨਾ ਉਹਦੇ ਚ ਬੈਕਟੀਰੀਆ ਬਹੁਤ ਜਲਦੀ ਰਿਐਕਸ਼ਨ ਰਿਐਕਟ ਕਰਦੇ ਨੇ, ਸਭ ਤੋਂ ਵੱਡੀ ਗੱਲ ਹੈ ਕਿ ਯ ਇਹ ਵਾਲੇ ਮੌਸਮ ਚ ਜਿਸੇ ਸਵੇਰੇ ਤੁਸੀਂ ਕੁਛ ਬਣਾਇਆ, ਰਾਤੀ ਨਾ ਖਾਓ। ਦੂਜੇ ਦਿਨ ਤਾਂ ਬਿਲਕੁਲ ਹੀ ਹਾਨੀਕਾਰਕ ਉਹ ਚੀਜ਼ ਤੁਹਾਡੇ ਵਾਸਤੇ ਓਨੀ ਬਣਾਓ।
ਹਾਂਜੀ ਇਹ ਤਾਂ ਸਸ ਸੀ ਮੈਂ ਤਾਂ ਐਕਸਪੀਰੀਅੰਸ ਵੀ ਲਿੱਤਾ ਅੱਜ ਮੈਂ ਕੱਲ ਇਡਲੀਆਂ ਬਣਾਈ ਸੀਆਂ। ਤੇ ਮੈਂ ਕਿਹਾ ਚਲੋ ਬੱਚਿਆਂ ਨੇ ਛੱਡ ਦਿੱਤੀਆਂ ਸੀ। ਦੋ-ਚਾਰ ਤੇ ਮੈਂ ਕਿਹਾ ਚਲੋ ਅੱਜ ਮੈਂ ਨਾਸ਼ਤਾ ਫਿਰ ਮੈਂ ਇਡਲੀ ਦਾ ਪਰ ਮੈਂ ਖਾਣ ਲੱਗੀ ਤੇ ਉਹਦੇ ਫਰਿਜ ਚ ਰੱਖੀ ਹੋਈ ਸੀ।
ਚੀਜ਼ ਜਿਹੜੀ ਹੈਗੀ ਹੈ ਨਾ ਚਾਵਲ ਵਾਲੀ ਚੀਜ਼ ਤੁਹਾਨੂੰ ਕ ਕਦੀ ਨੁਕਸਾਨ ਨਹੀਂ ਕਰੇਗੀ ਸਭ ਤੋਂ ਵੱਡੀ ਗੱਲ ਐ।
ਪਰ ਮੈਂ ਤੁਹਾਨੂੰ ਦੱਸਦੀ ਪਈ ਹ ਨਾ ਕਿ ਉਹ ਸਰੀਰੀ ਚ ਰੱਖੀ ਹੋਈ ਸੀ। ਚਟਨੀ ਵੀ ਸੀ ਕੱਲ ਬਾਹਰੋਂ ਹੀ ਥੋੜ੍ਹਾ ਜਿਹਾ ਆਲਸ ਕਰ ਮੈਂ ਤਾਂ ਚਟਨੀ ਵੀ ਸੀ ਬਾਹਰੋਂ ਹੀ ਮੰਗਵਾ ਲਿੱਤੀ। ਤੇ ਹੁਣ ਜਦੋਂ ਮੈਂ ਦੋਨੋ ਚੀਜ਼ਾਂ ਮਿਕਸ ਕੀਤੀਆਂ ਤਾਂ ਉਹਦੇ ਬੜੀ ਸਮੈਲ ਆਦੀ ਪਈ ਸੀ ਉਹ ਤੇ ਚੰਗਾ ਕੀਤਾ ਕਿ ਮੈਂ ਮੇਰੇ ਮੂੰਹ ਜਾਣ ਤੋਂ ਪਹਿਲੇ ਹੀ ਮੈਨੂੰ ਸੁਣ ਲੱਗ ਕਿ ਮੈਂ ਛੱਡ ਦੀਤੀ ਹੋਗੀ। ਪਰ ਐ ਲੱਗਿਆ ਨਾ ਮਤਲਬ ਬੱਚੇ ਨੂੰ ਜਦ ਬੱਚਾ ਤੇ ਖਾ ਲੈਂਦਾ ਬੱਚਾ
ਖਾ ਲੈਂਦੇ ਹਾਂ ਹਾਂ ਬਾਹਰੋਂ ਲਿਆ ਕੇ। ਕੋਈ ਵੀ ਚੀਜ਼ ਨਾ ਰੱਖਿਆ ਇਨਾ ਰੱਖ
ਨਹੀਂ ਨਹੀਂ ਬਾਹਰੋਂ ਨੀ ਇਡਲੀ ਵੀ ਮੈਂ ਘਰ ਹੀ ਬਣਾਈ ਸੀ। ਚਟਨੀ ਥੋੜ੍ਹਾ ਜਿਹਾ ਮੈਂ ਬਲਿੰਕਟ ਇਟ ਰੈਪਟੋ ਤੋਂ ਲਤੀ ਸੀਗੀ ਕਿ ਚਲੋ ਚਟਨੀ ਬਣਾਉਣ ਤੋਂ ਟਾਈਮ ਲੱਗ
ਜਿਸ ਤਰ੍ਹਾਂ ਨਾਰੀਅਲ ਹੋਇਆ ਨਾ ਸੁੱਕਾ ਨਾਰੀਅਲ ਵੀ ਜੇ ਪਿਆ ਹੋਇਆ, ਉਹ ਵੀ ਚੰਗਾ ਹੁੰਦਾ। ਉਹਦੀ ਥੋੜੀ ਜਿਹੀ ਬਣਾ ਲ ਲੋ ਜ ਤਾਜ਼ਾ ਨਾਰੀਅਲ ਤਾਂ ਕਹਿੰਦੇ ਵਧੀਆ ਹੋ ਜਾਂਦਾ ਜ਼ਿਆਦਾ ਲੇਕਿਨ ਜੇ ਸੁੱਕਾ ਨਾਰੀਅਲ ਵੀ ਪਿਆ ਹੋਇਆ ਨਾ ਤੁਹਾਡੇ ਕੋਲ ਤਾਂ ਉਹਦੀ ਵੀ ਬਣਾ ਲਓ। ਉਹਦੀ ਵੀ ਵਧੀਆ ਬਣ ਜਾਂਦੀ ਏ, ਇਸ ਤਰ੍ਹਾਂ ਦੀ ਗੱਲ ਨੀ ਹੈਗੀ। ਹਾਂ ਹਾਂਜੀ-ਹਾਂਜੀ-ਹਾਂਜੀ। ਹੁਣਹੀ ਉਹ ਦੱਸਦੀ ਪਈ ਸੀ, ਨਾ ਇਹ ਆ ਹਾਂਜੀ ਇਹ ਜਿਸ ਸ਼ਰਾ ਅੰਬਾ ਅੰਬੀਆਂ ਨੂੰ ਤੁਸੀਂ ਉਬਾਲ ਲਿੱਤਾ, ਫਿਰ ਉਬਾਲ ਕੇ ਥੋੜਾ ਠੰਡੇ ਪਾਣੀ ਚ ਪਾ ਕੇ ਕਿਉਂਕਿ ਗਰਮ'ਗਰਮ ਤੁਸੀਂ ਛਿਲਕਾ ਉਤਾਰੋਗੇ, ਤੇ ਉਤਰੇਗਾ ਨੀ ਤੁਹਾਡੇ ਕੋਲੋਂ ਠੰਡੇ ਪਾਣੀ ਚ ਇਹਨੂੰ ਪਾ ਕੇ ਜਿਸ ਤਰ੍ਹਾਂ ਸੋਫਟ ਹੋ ਜਾਣ
ਅੱਛਾ-ਅੱਛਾ।
ਹਾਂ। ਹੋਰ ਠੰਡੇ ਪਾਣੀ ਦਾ ਠੰਡੇ ਅ ਨੋਰਮਲ ਪਾਣੀ ਚ ਚੀਨੀ ਘੋਲ ਲੋ। ਜੇ ਗੁੜ ਹੈਗਾ ਤਾਂ ਗੁੜ ਘੋਲ ਲੋੋ। ਇਹ ਘੋਲ ਕੇ ਉਹਦੇ ਇਹ ਅੰਬੀਆਂ ਦਾ ਜਿੰਨਾ ਵੀ ਰਸ ਹੈ ਮਤਲਬ ਕਿ ਗੁਦਾ ਹੈ, ਜਿੰਨਾ ਵੀ ਇਹਦਾ ਹੱ ਹੱਥਾਂ ਨਾਲ ਕਰ ਕਰਕੇ, ਨਾ ਗੁਠਲੀ ਬਾਹਰ ਕੱਢ ਦੋ ਹੱਥ ਹੱਥਾਂ ਨਾਲ ਮੈਸ਼ ਕਰਕੇ, ਅੱਛੇ ਨਾਲ ਉਹਦੇ ਮਿਕਸ ਕਰ ਲਉ। ਉੱਤੇ ਦੀ ਤੁਸੀਂ ਕਾਲੀ ਮਿਰਚ ਦਾ ਪਾਊਡਰ ਹੋਰ ਦਾਰਾ ਕਾਲਾ ਨਮਕ ਚਾਟ ਮਸਾਲਾ ਇਹ ਪਾ ਕੇ ਜੇ ਤੜਕਾ ਲਗਾਣਾ ਚਾਹਦੇ ਹੋ ਤਾਂ ਤੜਕਾ ਲਗਾਲ ਲੋ, ਜੇ ਅਸਰ ਹੀ ਪੀਣਾ ਚਾਹੁੰਦੇ ਹੋ ਤਾਂ ਦੋਨੋ ਹੀ ਤੁਹਾਡੇ ਕੋਲ ਆਪਸ਼ਨ ਹੈਗੇ ਨੇ ਅਸੀਂ ਤਾਂ ਤੁੜਕਾ-ਵੁੜਕਾ ਨਹੀਂ ਲਗਾਦੇ, ਅਸੀਂ ਤਾਂ ਇਸ ਤਰ੍ਹਾਂ ਹੀ ਪੀ ਲੈਂਦੇ ਸਾਨੂੰ ਬੜਾ ਵਧੀਆ ਲੱਗਦਾ ਹੈ। ਔਰ ਬਰਫ਼ ਪਾ ਕੇ ਠੰਡਾ-ਠੰਡਾ, ਜਿਸ ਤਰ੍ਹਾਂ ਬਰਫ਼ ਪਾ ਬਰਫ਼ ਪਾ ਕੇ ਨਾ ਠੰਡਾ-ਠੰਡਾ ਪੀਓ, ਬੜਾ ਸਵਾਦ ਲੱਗਦਾ। ਜਿਸ ਤਰ੍ਹਾਂ ਅਸੀਂ ਰਾਇਤਾ ਬਣਾਨੇ ਆ, ਉਸ ਤਰ੍ਹਾਂ ਹੀ ਹੋ ਗਿਆ ਸਮਝ ਲਓ। ਕਿਸੇ ਦਿਨ ਰਾਇਤਾ ਖਾ ਲੀਤਾ, ਜਾਂ ਦਹੀਂ ਦਾ ਮੱਠਾ ਮੱਠਾ ਪੀ ਲੀਤਾ ਤਾਂ ਕਿਸੇ ਦਿਨ ਇਹ ਪੀ ਲਿੱਤਾ
ਚਲੋ ਚਲੋ, ਠੀਕ ਏ ਫੇਰ ਅਸੀਂ ਟਰਾਈ ਕਰਾਂਗੇ। ਜ਼ਰੂਰ ਥੋੜੀਆਂ ਜੀਆ ਅੰਬੀਆਂ ਲੈ ਕੇ ਆਵਾਂਗੇ। ਹੋਰ ਟਰਾਈ ਕਰਾਂਗੇ, ਜ਼ਰੂਰ ਬਣਾਵਾਂਗੇ ਤੁਹਾਨੂੰ ਫਿਰ
ਛੇਤੀ ਨਾਲ ਨਹੀਂ ਤਾਂ ਮਿਲਦੀਆਂ ਵੀ ਨਹੀਂ,
ਹਾਂਜੀ-ਹਾਂਜੀ, ਫਿਰ ਮੌਸਮ ਚਲਾ ਜਾਏਗਾ ਨਾ।
ਨਹੀਂ-ਨਹੀਂ ਇਹ ਹੁਣ ਤਾਂ ਚਲੇੇਗਾ, ਇਹ ਦੋ ਦੋ ਇੱਕ ਮਹੀਨੇ ਤਾਂ ਰਹਿਣਗੀਆਂ। ਹਲੇ,
ਅੱਛਾ-ਅੱਛਾ,
ਇੱਕ ਦੋ ਮਹੀਨੇ ਤਾਂ ਰਹਿਣਗੀਆਂ, ਅਗਸਤ-ਅਗਸਤ ਤੋਂ ਬਾਅਦ- ਖਤਮ ਹੋ ਜਾਏਗਾ, ਇਦਾ ਮੌਸਮ
ਚਲੋ ਹੁਣ ਤਾਂ ਫਿਰ ਡੇਢ-ਡੇਢ ਦੋ ਮਹੀਨੇ ਹੈਗੇ ਨੇ ਫਿਰ ਜੁਲਾਈ
ਹੂੰ ਬੇਸ਼ੱਕ ਤੁਸੀਂ ਹਫ਼ਤੇ ਚ ਹਫ਼ਤੇ ਚ ਇੱਕ ਵਾਰੀ ਵੀ ਪੀ ਲਓ ਨਾ, ਤੁਹਾਡੀ ਬੋਡੀ ਬ ਬੜੀ ਠੰਡੀ ਬਰਫ਼ ਰਹੇਗੀ। ਪਰ ਇੱਕ ਹੋਰ ਚੀਜ਼ ਹੁੰਦੀ ਏ ਸਬਜ਼ਾ, ਸੀਡ ਆਦੇ ਨੇ ਉਹ ਵੀ ਜਿਆਦਾ, ਮਹਿੰਗੇ ਨਹੀਂ ਆਦੇ ਸੱਠ ਰ ਰੁਪਏ ਦੇ ਸੌ ਗ੍ਰਾਮ ਆਦੇ ਨੇ ਬਥੇਰੇ ਚੜ ਜਾਂਦੇ ਨੇ ਉਹਦੇ ਚ, ਉਹ ਰਾਤੀ ਭਿਗੋ ਲੋ, ਫੇਰ ਉਹਦੇ ਚ ਸ਼ਹਿਦ ਪਾ ਕੇ ਨਿੰਬੂ ਨਿਚੋੜ ਕੇ, ਤੁਸੀਂ ਪੂਰਾ ਪੀ ਲਓ ਪਾਣੀ ਚ ਪਾ ਕੇ ਉਹਨ ਇੱਕ ਚਮਚ ਪਾਣੀ ਚਿੜਾ ਪਾ ਕੇ,
ਚਲੋ ਜੀ ਬਹੁਤ ਵਧੀਆ, ਲੱਗਿਆ ਤੁਹਾਡੇ ਕੋਲੋਂ ਅੱਜ ਦੋ ਚੀਜ਼ਾਂ ਸਿੱਖ ਦੇਖਣ ਨੂੰ ਮਿਲੀਆਂ, ਸਾਨੂੰ ਬਹੁਤ ਚੰਗੀ ਗੱਲ ਹੈ ਚਲੋ ਜੀ ਫੇਰ ਕਰਾਂਗੇ ਗੱਲ। ਰੱਖਦੇ ਆਂ ਹੁਣ, ਅਸੀਂ ਚਲੋ ਸਤਿ ਸ੍ਰੀ ਅਕਾਲ ਜੀ ਧਿਆਨ, ਧਿਆਨ ਰੱਖੋ ਆਪਣਾ,